ਹੈਲੋ ਵੀਰ ਜੀ-
ਸਾਸ ਸ੍ਰੀ ਕਾਲ ਵੀਰ ਜੀ।
ਹੋਰ ਕਿੱਦਾਂ ਕੀ ਕਰਦੇ ਸੀਗੇ?
ਹਾਂਜੀ ਵਧੀਆ ਜੀ।
ਹੋਰ ਤੁਆਡੀ ਪੜ੍ਹਾਈ ਕਿੱਦਾਂ ਚੱਲ ਰੀ ਹੈਗੀ ਏ?
ਬੋਤ ਵਧੀਆ ਚੱਲ ਰੀ ਹੈਗੀ।
ਕੇੜੀ ਕਲਾਸ ਚ ਪੜ੍ਹਦੇ ਹੈਗੇ ਓ ਤੁਸੀਂ?
ਹਾਂਜੀ ਬਾਰਵੀ ਚ, ਆ ਵਈ ਅਸੀਂ-
ਹਾਂਜੀ-ਹਾਂਜੀ ਹੋਰ ਬਾਰਵੀਂ ਦੇ ਪੇਪਰ ਹੋ ਗਏ ਤੁਆਡੇ
ਨਈ ਜੀ ਹਲੇ ਚਾਲੂ ਹੋਏ ਨੇ।
ਹਾਂਜੀ ਹੋਰ ਕੁਝ ਕੀਤੀ ਤਿਆਰੀ ਤੁਸੀਂ
ਹਾਂਜੀ
ਕੁਛ ਤਿਆਰੀ ਕੀਤੀ ਪੇਪਰ ਦੀ ਤੁਸੀਂ?
ਹਾਂਜੀ-ਹਾਂਜੀ ਫੁੱਲ ਤਿਆਰੀ ਏ ਸਾਡੀ।
ਹਾਂਜੀ ਫਿਰ ਤੇ ਚੰਗਾ ਹੈਗਾ।
ਹਾਂਜੀ-ਹਾਂਜੀ ਤੁਸੀਂ ਕੰਮ ਕਰਦੇ ਓ ਕੀ ਕਰਦੇ ਓ?
ਮੈਂ ਹਜੇ ਦਾ ਕੰਮ ਕਰਦਾ ਸੀਗਾ, ਹਾਂਜੀ। ਹਾਂਜੀ ਪੜ੍ਹਾਈ ਤਾਂ ਹੋ ਗਈ ਆ। ਬਾਰਵੀਂ ਕੀਤੀ ਸੀਗੀ ਉਸ ਤੋਂ ਬਾਅਦ ਪਾੜ ਫੂਡ ਦੀ ਰੇੜੀ ਖੋਲ ਲਈ ਦੀ ਆਪਣੇ ਏਥੇ
ਅੱਛਾ, ਅੱਛਾ ਜੀ। ਅੱਛਾ, ਹੋਰ ਠੀਕ ਹੈ। ਸਭ ਕੁਛ
ਹਾਂਜੀ, ਹਾਂਜੀ। ਸਭ ਠੀਕ ਹੈਗੇ।
ਅੱਛਾ ਜੀ।
ਹਾਂਜੀ। ਹੋਰ ਸਨਾਓ।
ਹਾਂਜੀ, ਹੋਰ ਸਭ ਵਧੀਆ ਜੀ।
ਮੈਂ ਕਹਿ ਰ ਸੀ ਗੱਲ ਤੁਸੀਂ ਟਿਊਸ਼ਨ ਪੜ੍ਹਨਾ ਹੋਵੇ ਤਾਂ ਸਾਡੇ ਨਾਲ ਮਤਲਬ ਕਿ ਪਹਿਲਾ ਦੱਸ ਸਕਦੇ ਓ। ਸਾਡੇ ਇਕ ਐਥੇ ਮੈਡਮ ਹੈਗੀ ਆ ਨਾ, ਉਹ ਟਿਊਸ਼ਨ ਪੜ੍ਹਾਉਂਦੀ ਹੈਗੀ ਆ।
ਅੱਛਾ ਜੀ।
ਤੁਸੀਂ ਪੜਨਾ ਹੋਏ ਤੇ ਦੱਸ ਦੇਣਾ ਟਿਊਸ਼ਨ
ਹਾਂਜੀ, ਹਾਂਜੀ।
ਤੁਸੀਂ ਆਣਾ ਸੀਗਾ ਵੈਸੇ ਟਿਊਸ਼ਨ ਕਿਤੇ ਪੈਨਾ ਸੀਗਾ।
ਹਾਂਜੀ, ਹਾਂਜੀ। ਟਿਊਸ਼ਨ ਅਸੀਂ ਪਏ ਨੀ ਸੀ ਤੇ ਹੁਣ ਪੈਣ ਦੀ ਸੋਚ ਰਹੇ ਸੀ। ਅਸੀਂ ਟਿਊਸ਼ਨ
ਹਾਂਜੀ, ਹਾਂਜੀ।
ਹਾਂਜੀ ਤੇ ਕੇ ਫੀਸ ਹੋਗੀ। ਹਾਂਜੀ ਕੋਈ ਨੀ ਤੁਹਾਨੂੰ ਦੱਸ ਦ‌ਆਂਗੇ ਫੀਸ ਓ ਦੇ ਵਾਸਤੇ ਟਿਊਸ਼ਨ ਵਾਸਤੇ
ਹਾਂਜੀ-ਹਾਂਜੀ ਕੋਈ ਨੀ ਮੈਂ ਦੱਸ ਦੇਣਾ ਤੁਸੀਂ ਮੈਨੂੰ ਤੇ ਤੁਹਾਡੇ ਯਾਰ ਦੋਸਤ ਹੋਏ ਕੋਈ ਓਨਾਂ ਦਾ ਵੀ ਦੱਸ ਦੇਣਾ। ਓਨਾਂ ਨੂੰ ਵੀ ਪੜਾਦਗੇ ਅਸੀਂ
ਹਾਂਜੀ। ਓ ਤੇ ਸਾਡੇ ਤੋਂ ਥੱਲੇ ਨੇ ਗਿਆਰੀ ਬਾਰੀ ਹਾਂਜੀ-ਹਾਂਜੀ। ਕੋਈ ਨੀ ਪੁੱਛ ਲਾਂਗੇ ਓਨਾਂ ਕੋਲ
ਹਾਂਜੀ-ਹਾਂਜੀ। ਕੋਈ ਨੀ ਪੁੱਛ ਲੈਣਾ ਤੁਸੀਂ, ਅਸੀ ਪੜਾ ਦਾਂਗੇ ਕੁ ਚ ਹੋਰ ਤੁਹਾਡੇ ਇਲਾਕੇ ਚ ਛੋਟੇ ਬੱਚੇ ਵੀ ਹੋਨੇ ਹੈਗੇ ਆ।
ਹਾਂਜੀ, ਹਾਂਜੀ--ਹੈਗੇ ਨੇ ਬੱਚੇ ਤੇ
ਹਾਂਜੀ, ਹਾਂਜੀ--ਓਨਾਂ ਨੂੰ ਵੀ ਕੈ ਦੇਣਾ ਤੁਸੀਂ
ਓ ਛੋਟੀ ਗਲਾ ਸੇ ਓਨਾਂ ਦੀ ਬੋਤ
ਹਾਂਜੀ, ਹਾਂਜੀ। ਓਨਾਂ ਨੂੰ ਵੀ ਪੜਾ ਦਾਂਗੇ ਨਾ ਅਸੀਂ
ਅੱਛਾ। ਓ ਮਤਲਬ ਤੁਸੀਂ ਸਾਰਿਆਂ ਨੂੰ ਪੜਾ ਲੈਂਦੇ ਓ।
ਹਾਂਜੀ, ਹਾਂਜੀ। ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕਰ।
ਅੱਛਾ, ਅੱਛਾ ਬੋਤ ਵਧੀਆ ਕੰਮ ਕਰਦੇ ਪੇ ਤੁੂੰਹੀ ਤੇ
ਹਾਂਜੀ, ਹਾਂਜੀ ਕੀ ਕਰੀਏ! ਤੁਹਾਨੂੰ ਪਤਾ ਹੀ ਹੈਗਾ ਬੱਚਿਆਂ ਦੇ ਵੱਡੇ ਪੇਪਰ ਹੁੰਦੇ ਹੈਗੇ ਆ ਬਾਰਵੀਂ ਦੇ ਬੋਰਡ ਦੇ ਹਾਂਜੀ ਤੇ ਫੇਰ ਪੜਾਣਾ ਪੈਂਦਾ ਹੈਗਾ।
ਹਾਂਜੀ।
ਹਾਂ। ਹੋਰ ਤੁਹਾਡੇ ਸਕੂਲ ਖੁੱਲ ਗੇ ਸੀਗੇ। ਮੈਂ ਸੋਚਿਆ ਸੀਗਾ ਤੁਹਾਡੀ ਛੁੱਟੀਆਂ ਪਈ ਸੀਗੀ। ਜੂਨ ਦੀ
ਹਾਂਜੀ। ਹਾਂਜੀ, ਸਾਡੇ ਸਕੂਲ ਤੇ ਖੁੱਲ ਗੇ ਸੀ। ਕੱਲ ਈ ਸਕੂਲ ਜਾਣਾ ਹੋਇਆ ਸੀ।
ਹਾਂਜੀ, ਆ ਤੇ ਚੰਡੀਗੜ ਹੈਗੀ ਆ।
ਹਾਂਜੀ।
ਤੇ ਮੈਡਮਾਂ ਮਾਰਦੀ ਸੀਗੀ ਸਾਨੂੰ
ਨ‌ਈ, ਨ‌ਈ। ਮੈਡਮਾਂ ਤਾਂ ਬੌਤ ਵਧੀਆ ਸਨ। ਕੁਛ ਨੀ ਕਹਿੰਦੇ ਸਾਨੂੰ, ਉਹ ਤੇ ਸਾਨੂੰ ਗਲਤੀ ਕਰਨ ਤੇ ਮਾਰਦੇ ਨੇ ਵੈਹੇ ਤੇ ਕੁਛ ਨੀ ਕਹਿੰਦੇ ਸਾਨੂੰ, ਸ਼ਰਾਰਤਾਂ ਕਰਨੀਆਂ ਨੇ ਥੋੜੀ-ਬਹੁਤੀ ਹਾਂਜੀ
ਹਾਂਜੀ ਹਾਂਜੀ ਇਹ ਤਾਂ ਹੈਗਾ।
ਹਾਂ ਓ ਤੇ ਹੈ। ਬਸ ਇਹੀਓ ਗੱਲੋਂ ਮਾਰ ਪੈਂਦੀ ਵੈ ਸਾਨੂੰ ਤੇ ਕੁਛ ਕੋਈ ਕਹਿੰਦਾ ਨੀ।
ਹਾਂਜੀ ਹਾਂਜੀ ਇਹ ਤਾਂ ਹੈ।
ਹਾਂਜੀ
ਹੋਰ
ਹਾਂਜੀ ਬਸ ਠੀਕ ਐ, ਮੈਂ ਮੈਂ ਕਹਿ ਰਿਹਾ ਸੀਗਾ ਕਿ ਸ਼ੋਪ ਖੋੱਲੀ ਸੀਗੀ ਇੱਥੇ ਫਾਸਟ ਫੂਡ ਦੀ, ਤੇ ਤੁਸੀਂ ਆਣਾ ਸਾਡੀ ਦੁਕਾਨ ਤੇ
ਹਾਂਜੀ ਹਾਂਜੀ
ਟਾਪਾ ਮਨਚੂਰੀਅਨ ਬਹੁਤ ਸਾਰਾ ਸਮਾਨ ਲਗਾਇਆ ਸੀਗਾ।
ਅੱਛਾ ਜੀ
ਹਾਂਜੀ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਕਹਿਣਾ ਸਾਡੀ ਦੁਕਾਨ ਤੇ ਆਣਗੇ।
ਅੱਛਾ ਅੱਛਾ
ਹਾਂਜੀ
ਬਹੁਤ ਵਧੀਆ ਕੰਮ ਕਰਦੇ ਤੁਹੀ ਤੇ
ਹਾਂਜੀ ਹਾਂਜੀ, ਮੈਂ ਸੋਚਿਆ ਖਾਲੀ ਬੈਠੇ ਸੀਗੇ ਤੇ ਰੇੜੀ ਹੀ ਲਗਾ ਲੈਂਦੇ ਹੈਗੇ ਆ ਫਾਸਟ ਫੂਡ ਦੀ ਹਾਂਜੀ ਹਾਂਜੀ
ਵੈਸੇ ਆਪਣੇ ਕੋਲ ਕੀ ਮਿਲ ਜੂਗਾ ਤੁਹਾਡੇ ਕੋਲ
ਸਾਡੇ ਕੋਲ ਹੋਏਗੀ ਚੋਮਿਨ ਹੋਏਗੀ ਮੋਮੋਸ, ਬਰਗਰ ਹੋਰ ਵੀ ਬਹੁਤ ਆਈਟਮਾਂ ਹੈਗੀਆਂ ਹੈਗੀਆਂ।
ਅੱਛਾ ਉਹ ਤੋਂ ਹੋੱਦੇ ਆ ਕੇ ਪਤਾ ਲੱਗੂਗਾ।
ਹਾਂਜੀ ਹਾਂਜੀ
ਹਾਂਜੀ ਹੋਰ
ਹੋਰ ਬਸ ਬਸ ਠੀਕ ਠਾਕ ਜੀ।
ਠੀਕ ਐ, ਹੋਰ ਕੰਮ
ਕੰਮ ਤਾਂ ਬਸ ਤੁਹਾਨੂੰ ਪਤਾ ਈ ਹੈਗਾ ਬੰਦਾ ਸ਼ੁਰੂ ਸ਼ੁਰੂ ਤਾਂ ਚੱਲਦੀ ਨੀ ਹੈਗੀ ਦੁਕਾਨ
ਹਾਂਜੀ ਹਾਂਜੀ ਅੱਛਾ ਤੁਸੀਂ ਕਦੋਂ ਖੋਲੀ ਸਨ ਏ ਇਹ ਦੁਕਾਨ।
ਇਹ ਕੁਛ ਪੰਜ ਪੰਜ ਇੱਕ ਦਿਨ ਹੋਏ ਹੈਗੇ ਐ ਦੁਕਾਨ ਖੋਲੇ ਨੂੰ
ਅੱਛਾ, ਸੇਲ ਹੋ ਰੀ ਏ ਤੁਹਾਡੀ।
ਹਾਂਜੀ, ਹਾਂਜੀ। ਥੋੜੀ ਬੋਤੀ ਤਾਂ ਹੁੰਦੀ ਹੈਗੀ ਆ ਕਿਉਂਕਿ ਨਵੀਂ- ਨਵੀਂ ਹੈਗੀ ਆ ਨਾ ਸ਼ੋਪ।
ਹਾਂ-ਹਾਂ, ਇਹ ਤੇ ਹੈ ਥੋੜਾ ਟਾਈਮ ਲੱਗੂਗਾ ਤੁਹਾਨੂੰ।
ਹਾਂਜੀ, ਹਾਂਜੀ।
ਪੈਲੀ ਵਾਰੀ ਤਾਂ ਬਹੁਤ ਟਾਈਮ ਲੱਗਦੂਗਾ। ਹੌਲੀ - ਹੌਲੀ ਹੋਜੂਗਾ।
ਤੁਸੀਂ ਵੈਸੇ ਕੋਈ ਕੰਮ ਨੀ ਕਰਦੇ ਹੈਗੇ ਓਵਰ ਟਾਈਮ ਤੇ।
ਹਾਂਜੀ।
ਮੈਂ ਕਿਹਾ ਤੁਸੀਂ ਕੋਈ ਕੰਮ ਨੀ ਕਰਦੇ ਵੈਸੇ ਓਵਰਾਈਮ ਮਤਲਬ ਕਿ ਸਕੂਲ ਤੋਂ ਆ ਕੇ।
ਹਾਂਜੀ, ਹਾਂਜੀ ਓਵਰਟਾਈਮ ਤੇ ਕਰਨੇ ਆ ਸ਼ੋਪ ਤੇ ਲੱਗੇ ਹੁੰਨੇ ਆ ਅਸੀ।
ਹਾਂਜੀ, ਹਾਂਜੀ। ਇਹ ਤੇ ਚੰਗੀ ਗੱਲ ਹੈਗੀ ਆ। ਹਾਂਜੀ, ਤੁਸੀਂ ਕਿੱਥੇ ਕਰਦੇ ਹੈਗੇ ਇੱਥੇ ਤਾਂ ਆਪਣੇ ਕੀ ਕਰਦੇ ਹੈਗੇ?
ਹਾਂ, ਆਪਣੇ ਇੱਦੇ ਈ ਕਰਨੇ ਆ ਬਸ ਹਾਂ। ਉੱਥੇ ਵੀ ਇਹੀਓ ਸਟੋਲ ਜਿਹਾ ਹੈਗੈ ਮੋਮਸ ਹੋ ਗਏ, ਆਪਣਾ ਮਨਚੂਰੀਅਨ ਇਹੀਓ ਸਮਾਨ ਹੈਗੈ ਉਹਨਾਂ ਕੋਲ ਸਪਰਿੰਗ ਰੋਲ ਹੋ ਗਿਆ।
ਹਾਂਜੀ, ਇਹ ਤੇ ਚੰਗੀ ਗੱਲ ਹੈਗੀ ਆ।
ਹਾਂਜੀ, ਹਾਂਜੀ। ਇਹ ਤੇ ਬਹੁਤ ਵਧੀਆ ਸਮਾਨ ਏ ਉਹਨਾਂ ਕੋਲ ਤੇ। ਓਨਾਂ ਨੂੰ ਦਸ ਇੱਕ ਦਿਨ ਹੋਏ ਨੇ।
ਹਾਂਜੀ, ਏਹ ਤੇ ਵਧੀਆ ਗੱਲ ਹੈਗੀ ਅ। ਤੁਹਾਨੂੰ ਪਤਾ ਹੀ ਹੈਗਾ ਜਿੱਥੇ ਵਧੀਆ ਚੀਜ਼ ਮਿਲਦੀ ਹੈਗੀ ਹੈ, ਬੰਦਾ ਉਸ ਸਾਈਡ ਉੱਥੇ ਹੀ ਜਾਂਦਾ ਹੈਗਾ।
ਹਾਂਜੀ, ਵੈਸੇ ਤਾਂ ਓਨਾਂ ਦੀ ਬੋਤ ਸ ਲ ਹੋ ਰਹੀ ਏ। ਉਹ ਮਤਲਬ ਪੂਰਾ ਉਹਨਾਂ ਨੇ ਸਫ਼ਾਈ ਰੱਖੀ ਏ। ਸਾਫ਼ ਸਫ਼ਾਈ
ਹਾਂਜੀ, ਹਾਂਜੀ। ਜ਼ਿਆਦਾ ਸਫ਼ਾਈ। ਸਫ਼ਾਈ ਤਾਂ ਵਧੀਆ ਹੀ ਰਹਿੰਦੀ ਹੈਗੀ ਹੈ ਤੁਹਾਨੂੰ ਪਤਾ ਹੈ ਜਿੰਨੀ ਸਫ਼ਾਈ ਰਹੇਗੀ ਉੰਨਾ ਵਧੀਆ ਹੁੰਦਾ ਹੈਗਾ ਦੁਕਾਨ।
ਹਾਂਜੀ, ਹਾਂਜੀ। ਉਹ ਨਹੀਂ ਮਤਲਬ ਉਹ ਤੇ ਠੀਕ ਠਾਕ ਰੱਖਦੇ ਨੇ ਭਾਈ ਸੇਲ ਬਹੁਤ ਵਧੀਆ ਹੋਏਗੀ ਉਹਨਾਂ ਦੀ।
ਹਾਂਜੀ, ਹਾਂਜੀ।
ਅਸੀਂ ਤਾਂ ਜਾਂਨੇ ਓਨਾਂ ਕੋਲੌ ਖਰਚਾ ਪਾਨੀ ਦੇ ਦਿਨੇ ਆ। ਅਸੀਂ ਬਸ ਰੱਖ ਲੈਂਨੇ ਆ। ਕੁਛ ਸਿੱਖ ਲੈਂਦੇ ਆ ਓਨਾ ਕੋਲੌ।
ਚਲੋ ਉਹ ਤਾਂ ਕੋਈ ਨੀ ਵਧੀਆ ਗੱਲ ਹੈਗੀ ਆ। ਤੁਹਾਡਾ ਵੀ ਕੁੱਝ ਖਰਚਾ ਪਾਨੀ ਨਿਕਲ ਜਾਂਦਾ ਤੇ ਤੁਹਾਨੂੰ ਪਤਾ ਵੀ ਚੱਲ ਜਾਂਦਾ ਹੈਗਾ ਕਿ ਕੇੜੀ ਚੀਜ਼ ਕਿੰਝ ਬਨਦੀ ਹੈਗੀ ਆ।
ਤਾਂ ਹੀ ਤੇ ਅਸੀਂ ਓਨਾ ਕੋਲ ਲੱਗੇ ਹੋਏ ਆ ਤੇ ਤੁਹਾਡੇ ਕੋਲ ਲੱਗ ਸਕਨੇ ਆ ਅਸੀਂ ਬਾਅਦ ਚ।
ਹਾਂਜੀ, ਹਾਂਜੀ ਤੇ ਤੁਸੀਂ ਕੋਈ ਅੱਗੇ ਫਿਊਚਰ ਵਿੱਚ ਕੁਛ ਕੰਮ ਨੀ ਕਰਨਾ ਹੈਗਾ।
ਫਿਊਚਰ ਵਿੱਚ। ਹਾਂਜੀ, ਬਹੁਤ ਕੁਛ ਸੋਚਿਆ ਜੀ।
ਤੇ ਕੀ ਕਰਨਾ ਸੀਗਾ ਤੁਸੀਂ।
ਅ ਤੇ ਆਪਣਾ ਪਰਸਨਲ ਰੱਖੀ ਦਾ ਜੇ ਅਸੀਂ।
ਹਾਂਜੀ।
ਐ ਆਪਣਾ ਖੁੱਦ ਹੀ ਰੱਖੇ ਦਾ ਹਲੇ ਸਹੀ ਤਰ੍ਹਾਂ ਪੱਕਾ ਨ ਸੋਚ ਰਿਹਾ ਮ ਬਹੁਤ ਕੰਮ ਕਰਨ ਦੀ ਸੋਚ ਰਿਹਾ ਸੀ ਮੈਂ।
ਹਾਂਜੀ, ਹਾਂਜੀ। ਤੁਹਾਡੇ ਭਰਾ ਵੀ ਹੈਗੇ ਐ।
ਹਾਂਜੀ, ਹਗੇ ਨੇ ਭਰਾ।
ਹਾਂਜੀ, ਹੋਰ ਉਹ ਕੀ ਕਰਦੇ ਹੈਗੇ ਤੁਹਾਡੇ ਭਰਾ?
ਓਹ ਹਲੇ ਸਟਡੀ ਕਰ ਰਹੇ ਜੇ।
ਅੱਛਾ ਕੇੜੀ ਕਲਾਸ ਈਚ ਹੈਗੇ ਆ?
ਓਹ ਹੁਨੇ ਨੇ ਲਗਭਗ ਨੌਵੀਂ ਕਲਾਸ ਵਿਚ ਹੂੰਨੇ ਜੇ।
ਹਾਂਜੀ, ਹਾਂਜੀ। ਪੜ੍ਹਨ ਵਿੱਚ ਤੁਹਾਡਾ ਭਰਾ ਤੇਜ਼ ਹੀ ਹੋਨਾ ਹਨਾ।
ਹਾਂਜੀ, ਬਹੁਤ ਤੇਜ਼ ਜੇ ਉਹ ਬਸ ਥੋੜਾ ਸ਼ਰਾਰਤਾ ਜ਼ਿਆਦਾ ਕਰਦਾ ਜੇ।
ਹਾਂਜੀ, ਹਾਂਜੀ ਤੁਆਨੂੰ ਪਤਾ ਈ ਹੈਗਾ ਕਿ ਛੋਟੇ ਬੱਚੇ ਸ਼ਰਾਰਤੀ ਹੁੰਦੇ ਹੈਗੇ ਆ
ਨੀ ਉ ਥੋੜੇ ਜ਼ਾਦਾ ਈ ਸ਼ਰਾਰਤੀ ਨੇ ਤੰਗ ਵੀ ਬੋਤ ਕਰਦੇ ਹੁੰਦੇ ਨੇ ਮੈਨੂੰ ਮੈਂ ਕੁਛ ਨੀ ਕੇਂਦਾ ਉਨਾਂ ਨੂੰ ਬਸ
ਲਾਯਾ ਕਰੋ ਤੁਸੀਂ ਵੀ ਦੋ ਚੰਡਾ ਲਾਯਾ ਕਰੋ ਤਾਈ ਏ ਸਿਧੇ ਹੋਣਗੇ
ਤੇ ਸਾਨੂੰ ਘਰ ਦੇ ਗੁੱਸਾ ਕਰਦੇ ਨੇ
ਹਾਂਜੀ, ਹਾਂਜੀ ਏ ਤੇ ਹੈਗਾ
ਹਾਂਜੀ ਤਾਂ ਈ ਤੇ ਉਨਾ ਨੂੰ ਕੁਛ ਕੇਂਦੇ ਨੀ ਅਸੀਂ
ਹਾਂਜੀ ਤੇ ਤੁਆਡੇ ਪਾਪਾ ਨੀ ਬੋਲਦੇ ਹੈਗੇ
ਲੋ ਪਾਪਾ ਜੀ ਦੀ ਗੱਲ ਨੀ ਮੰਨਦੇ ਹੁੰਦੇ ਉ
ਹਾਂ ਏ ਤੇ ਹੈਗਾ, ਅੱਜ ਦੇ ਟਾਈਮ ਵਿੱਚ ਜੀ ਕੌਨ ਕਿਸੇ ਦੀ ਗੱਲ ਮੰਨਦਾ ਹੈਗਾ?
ਹਾਂ ਏ ਤੇ ਆ ਅੱਜ ਬੋਤ ਖ਼ਰਾਬ ਹੋਏ ਪਏ ਜੇ ਏ।
ਹੂੰ
ਫੋਨ ਹੱਥ ਇਚ ਫੜਾ ਦੋ ਇਨਾਂ ਨੂੰ
ਹਾਂ ਏ ਤਾਂ ਹੈਗਾ ਫੋਨ ਤਾਂ ਅਲੱਗ ਹੀ ਹੋਣਾ ਨਾ ਉਦੇ ਕੋਲ।
ਹਾਂਜੀ-ਹਾਂਜੀ ਅਲੱਗ ਫ਼ੋਨ ਲਿੱਤਾ ਇੱਕ ਨੀ ਦੋ-ਦੋ ਲੈਂਦਾ ਜੇ ਇੱਕ ਨਿਊ ਫੋਨ ਲਿੱਤਾ ਸੀ ਉ ਵੀ ਲੈ ਲੈਂਦਾ। ਉਦੀ ਚਾਰਜਿੰਗ ਉਦੇ ਤੇ ਲਾ ਦਿੰਦਾ ਦੂਜੀ ਦੂਜਾ ਚੱਕਦਾ ਉ ਚਾਲਾਂਦਾ ਉਦੀ ਚਾਰਜਿੰਗ ਖ਼ਤਮ ਹੋਏ ਦੂਜਾ ਚੱਕ ਲੈਂਦਾ ਐ ਕੰਮ ਫੜਿਆ ਉਨਾਂ ਨੇ।
ਏ ਤਾਂ ਫੇਰ ਜ਼ਾਦਾ ਈ ਹੋ ਗਿਆ ਚਲਾਕ ਹੋ ਗਿਆ ਤੁਆਡਾ ਪਰਾ।
ਹਾਂਜੀ-ਹਾਂਜੀ ਬੋਤ ਚਲਾਕ ਏ।
ਜ਼ਾਦਾ-ਜ਼ਾਦਾ ਸਿਰੇ ਨਾ ਚੜਾਔ ਏਨਾਂ ਨੂੰ ਦੋ ਚੰਡਾ ਲਾਇਆ ਕਰੋ।
ਏ ਤੇ ਪੈਸੇ ਵੀ ਫਾੜੀ ਮਾਰਨ ਲੱਗ ਗਯਾ ਪੰਜਾ-ਪੰਜਾ, ਸੋਂ-ਸੋਂ ਰੁਪਏ।
ਅੱਛਾ ਜੀ।
ਹਾਂਜੀ-ਹਾਂਜੀ ਬੋਤ।
ਏ ਤਾਂ ਫੇਰ ਬੋਤ ਏ ਤੇ ਬੋਤ ਗ਼ਲਤ ਕੰਮ ਹੈਗਾ ਤੁਆਨੂੰ ਪਤਾ ਈ ਹੈਗਾ ਅੱਗੇ ਜਾ ਕੇ ਦਿੱਕਤਾਂ ਆਂਦੀਆਂ ਹੈਗੀ ਏ ਨਾ।
ਹਾਂਜੀ-ਹਾਂਜੀ।
ਹਾਂਜੀ, ਹੋਰ ਤੁਸੀਂ ਅੱਜ ਪਾਰਕ ਨੀ ਗਏ ਸੀਗੇ?
ਪਾਰਕ ਤੇ ਅਸੀਂ ਜਾਂਦੇ ਰੇਨੇ ਆ ਪਾਰਕ, ਅੱਜ ਥੋੜ੍ਹਾ ਜਨਮ ਦਿਨ ਸੀ ਅਪਨੇ ਦੋਸਤਾ ਦਾ। ਦਸ ਬਾਰਾਂ ਜਨੇ ਹੈਗੇ ਸੀ ਅਸੀਂ ਫੇਰ ਉਨਾਂ ਨਾਲ ਚਲੇ ਗਏ ਪੀਜ਼ਾ ਪੂਜਾ ਖਾਧਾ ਅਸੀ। ਹਾਂਜੀ, ਆਪਣੀ ਸ਼ੋਪ ਤੇ ਲੈ ਵੀ ਸਕਦੇ ਨੇ।
ਹਾਂਜੀ ਮੈਂ-ਮੈਂ ਗਿਆ ਸੀਗਾ ਨਾ ਪਾਰਕ ਅੱਜ ਤੇ ਤੁਸੀਂ ਮੈਨੂੰ ਦਿਖੇ ਨੀ ਸੀਗੇ ਉੱਥੇ। ਮੈਂ ਸੋਚਾ ਅਜ ਆਏ ਨੀ ਹੋਨੇ।
ਨਈ ਅਸੀਂ ਫੇਰ ਅਸੀਂ ਪੰਜ ਮਿੰਟ ਬੈਠੇ ਹੁੰਨੇ ਆ ਆਪਣੇ ਦੋਸਤਾ ਆਸਤੇ ਚੌਮਿਨ ਲੈ ਗਏ ਥੇ। ਤੇ ਓ ਉਨਾਂ ਅਸੀਂ ਦੋਸਤਾਂ ਨਾਲ ਚਲੇ ਗੇ ਉਨਾਂ ਦਾ ਜਨਮ ਦਿਨ ਸੀ ਅਸੀਂ ਕਿਯਾ ਚਲੋ ਫਿਰ। ਹੁਣ ਤੁਆਨੂੰ ਪਤਾ ਫ੍ਰੀ ਦਾ ਫ੍ਰੀ ਦਾ ਖਾਨ ਨੂੰ ਮਿਲੇ ਤੇ ਚੱਲ ਜਾਂਦੇ ਹੁੰਨੇ ਆ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਤਾ ਹੈ।
ਹੁਨੇ ਆਏ ਸੀ ਅਸੀਂ ਤੇ।
ਅੱਛਾ।
ਫ ਅਸੀਂ ਕੇਕ
ਅ, ਹਾਂਜੀ-ਹਾਂਜੀ।
ਫੇ ਤੇ ਤੁਸੀਂ ਪਾਰਕ ਕਿਸ ਟੇਮ ਆਏ ਹੋਏਗੇ?
ਮੈਂ ਅਪਨਾ ਕੁਛ ਨੌ ਵਜੇ ਦੇ ਕਰੀਬ ਗਿਆ ਸੀਗਾ। ਵੈਸੇ ਈ ਸੇਰ ਕਰਨ।
ਅੱਛਾ ਜੀ।
ਰੋ ਰੋਟੀ ਖਾਧੀ ਸੀਗੀ ਮੈਂ ਕਯਾ ਚਲੋ ਕੋਈ ਨੀ ਸੇਰ ਕਰ, ਕਰ ਆਨੇ ਹੈਗੇ ਆ। ਪਾਰਕ ਵਿੱਚ।
ਹਾਂਜੀ-ਹਾਂਜੀ ਸੈਰ ਵੀ ਕਰਦੇ ਔ ਤੁਸੀਂ?
ਹਾਂਜੀ-ਹਾਂਜੀ ਪਤਾ ਹੀ ਹੈਗਾ ਤੁਹਾਨੂੰ ਥੋੜ੍ਹੀ ਤਾਂ ਕਰਨੀ ਪੈਂਦੀ ਹੈਗੀ ਆ।
ਸਵੇਰ ਨੂੰ ਕਰਦੇ ਔ ਨਾ ਤੇ ਰਾਤ ਨੂੰ ਤੇ ਪਤਾ ਨੀ ਸੀ ਮੈਨੂੰ ਸਵੇਰ ਦਾ ਪਤਾ ਸੀ।
ਹਾਂਜੀ-ਹਾਂਜੀ ਰਾਤ ਈ ਟੈਮ ਮਿਲਦਾ ਹੈਗਾ ਸਾਨੂੰ ਕੀ ਕਰੀਏ ਅਸੀ।
ਅੱਛਾ ਅੱਛਾ ਕੋਈ ਨੀ ਸਵੇਰੇ ਪੰਜ ਵਜੇ ਜਾਂਦੇ ਹੁੰਦੇ ਸੀ ਤੁਸੀਂ ਹੁਣ ਤੁਸੀਂ ਜਾਣਾ ਬੰਦ ਕਰਤਾ ਸਾਡੇ ਨਾਲ
ਚਲੋ ਚੰਗਾ ਠੀਕ ਆ ਫਿਰ ਮੈਂ ਤੁਹਾਨੂੰ ਫੋਨ ਕਰਾਂਗਾ ਦੁਬਾਰਾ
ਹਾਂਜੀ ਹਾਂਜੀ ਕੋਈ ਗੱਲ ਨਹੀਂ-
ਹਾਂਜੀ ਹਾਂਜੀ ਚੰਗਾ ਠੀਕ ਆ ਬਾਏ